ਹੈਲੋ।
ਹੈਲੋ, ਹਾਂਜੀ ਮੈਮ ਕਿਵੇਂ ਔ।
ਵਧੀਆ ਜੀ ਵਧੀਆ, ਤੁਸੀ ਦੱਸੋ?
ਵਧੀਆ ਜੀ ਵਧੀਆ, ਹੋਰ ਕੀ ਕਰਦੇ ਸੀ?
ਕੁਛ ਨਹੀਂ ਮੈਮ, ਬਸ ਫ੍ਰੀ ਸੀਗੀ ਮੈਂ ਸੋਚਿਆ ਕੌਲੀਂਗ ਈ ਕਰਲਾਂ।
ਚਲੋ, ਵਧੀਆ ਕੀਤਾ ਯਾਦ ਈ ਕਰ ਲਿਆ ਤੁਸੀਂ।
ਹਾਂਜੀ-ਹਾਂਜੀ, ਹਾਂਜੀ-ਹਾਂਜੀ।
ਨਹੀਂ, ਅੱਜ-ਕਲ ਤਾਂ ਫ੍ਰੀ ਕੌਣ ਹੁੰਦਾ, ਇਸ ਟਾਇਮ ਕੌਲ ਕਰਨ ਲਈ।
ਹਾਂਜੀ-ਹਾਂਜੀ, ਸਹੀ ਗੱਲ ਏ।
ਵੱਧ ਤੋਂ ਵੱਧ ਅਗਲਾ ਦੋ ਮਿੰਟ ਕਰ ਲੂਗਾ, ਚਾਰ ਮਿੰਟ ਕਰ ਲੂਗਾ, ਉਸ ਤੋਂ ਬਾਅਦ ਤਾਂ ਖੁਦ ਈ ਮਨ ਹੁੰਦਾ ਵੀ ਫ਼ੋਨ ਕਰ ਦੋਂ
ਹਾਂਜੀ-ਹਾਂਜੀ, ਹਾਂਜੀ, ਪਹਿਲਾਂ ਵੀ ਜਦੋਂ ਮੈਂ ਕੌਲਿੰਗ ਵਗੈਰਾ ਕਰਦੀ ਹੁੰਦੀ ਸੀਗੀ, ਦੂਸਰੇ ਪਲੇੈਟਫੌਰਮ 'ਤੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸਦੀ ਸੀਗੀ।
ਹਾਂਜੀ।
ਮੈਂ ਤੁਹਾਨੂੰ ਦੱਸਿਆ ਸੀਗਾ ਵੀ ਕਈ ਪਰਸਨ ਤਾਂ ਲਗਾਲੋ ਹਨਾ, ਜ਼ਿਆਦਾ ਬੋਲਦੇ ਸੀਗੇ ਦੇਖੋ।
ਹਾਂਜੀ-ਹਾਂਜੀ।
ਓਹ ਤਾਂ ਮਤਲਬ ਕਿ ਅਹ ਲਗਾਲੋ ਆਪਾਂ ਦੋਨੇ ਈ ਕਰ ਰਹੇ ਆਂ, ਹੁਣ ਮੈਂ ਵੀ ਜੇ ਬੋਲੀ ਜਾਵਾਂ, ਬੋਲੀ ਜਾਵਾਂ ਥੋਨੂੰ ਬੋਲਣ ਦਾ ਮੌ ਨਾ ਦਵਾਂ, ਹੁਣ ਲਗਾਲੋ ਆਪਣੀ ਸਾਡੇ ਉਨੀ ਮਿੰਟ ਦੀ ਕੌਲ ਯਾ, ਹਨਾ ਤੇ ਉਹਦੇ ਵਿੱਚੋਂ ਮੈਨੂੰ ਚਾਰ ਮਿੰਟ ਬੋਲਣ ਦੂਗਾ, ਤੇ ਕੌਲ ਤਾਂ ਰਿਜੈਕਟ ਹੋਣੀ ਹੀ ਆ। ਨਾਲ ਤਾਂ ਉਹਦੇ ਉੱਨੀ ਮਿੰਟ ਵੇਸਟ ਗਏ, ਨਾਲੇ ਮੇਰੇ ਗਏ, ਹੁਣ ਜੇ ਅਪਣਾ ਸਪੋਕਨ ਟਾਈਮ ਬਰਾਬਰ ਹੋਏਗਾ ਫਿਰ ਤਾ ਆਪਾਂ ਦੋਨਾਂ ਨੂੰ, ਵਧੀਆ ਅਮਾੰਊਂਟ ਮਿਲੂਗੀ।
ਹਾਂਜੀ-ਹਾਂਜੀ, ਇਹ ਤੇ ਗੱਲ ਸਹੀ ਐ, ਨਾਲੇ ਤੁਸੀਂ ਇੱਕ ਚੀਜ਼ ਦੇਖੋ, ਜੇ ਇੱਕ ਇੱਕ ਬੰਦਾ ਬੋਲੀ ਜਾ ਰਿਹਾ, ਇੱਕ ਬੰਦਾ ਚੁੱਪ ਬੈਠਾ, ਹਟਾ ਫੇਰ ਗੱਲ ਕਰਨ ਦੇ ਵਿੱਚ ਵੀ ਇੰਟਰਸਟ ਨਹੀਂ ਬਣਦਾ ਹੈਗਾ।
ਹਾਂਜੀ-ਹਾਂਜੀ, ਸਹੀ ਗੱਲ ਏ, ਯਾ ਫਿਰ, ਕਈ ਦੇਖੋ, ਕਈ ਹਾਂਜੀ ਕਈ ਤਾਂ ਆਪਾਂ ਨੂੰ ਬੋਲਣ ਈ ਨਹੀ ਦਿੰਦੇ, ਤੇ ਕਈ ਐਵੇਂ ਦੇ ਪਰਸਨ ਹੁੰਦੇ ਨੇ ਵੀ ਹੂੰ, ਹਾਂਜੀ, ਹੂੰ, ਹਾਂਜੀ ਬਸ ਉਹ ਆਂਈਂ ਕਹੀ ਜਾਂ ਹੁਣ ਆਪਾਂ ਵੀ ਉੱਨੀ ਮਿੰਟ ਲਗਾਲੋ, ਕਿਵੇਂ ਉਹ ਬੋਲਾਂਗੇ ਇਨਾ ਆਪਾਂ ਇਕੱਲੇ ਦਾ ਨਹੀ ਬੋਲ ਸਕਦੇ, ਥੋਡਾ ਵੀ ਬੋਲਣ ਦਾ ਹੱਕ ਯਾ। ਤੁਸੀਂ ਵੀ ਬੋਲੋ, ਹਣਾ।
ਹਾਂਜੀ, ਜਦੋਂ ਆਪਾਂ ਗੱਲ ਕਰ ਰਹੇ ਆ, ਦੇਖੋ ਇੱਕ ਬੰਦਾ ਬੋਲੀ ਜਾਵੇ, ਯਾ ਇੱਕ ਬੰਦਾ ਚੁੱਪ ਰਹੇ ਹਨਾ
ਹਾਂਜੀ-ਹਾਂਜੀ, ਫਿਰ ਤਾਂ ਜੇ, ਫਿਰ ਤੇ ਜਦੋਂ ਇਹੋ ਜਿਹੇ ਪਰਸਨ ਹੁੰਦੇ ਨੇ ਇਹੋ ਜਿਹੇ ਪਰਸਨ ਨਾਲ ਤਾਂ ਐਂ ਹੁੰਦਾ ਵੀ, ਹਾਏ ਕਿੰਨਾ ਟਾਈਮ ਹੋਗਿਆ, ਫਿਰ ਤੇ ਟਾਈਮ ਹੀ ਦੇਖੀ ਜਾਂਨੇ ਆ, ਆਪਾਂ।
ਬਿਲਕੁਲ-ਬਿਲਕੁਲ, ਓਦਾਂ ਦੇਖੋ ਜੇ ਦੋਨੋ ਪਾਸਾਂ ਤੋਂ ਸਹੀ ਗੱਲ ਹੋ ਰਹੀ ਐ ਨਾ, ਫੇਰ ਤਾ ਪਤਾ ਵੀ ਨੀ ਲੱਗਦਾ ਟਾਈਮ ਦਾ, ਕਦੋਂ ਹੋਗਿਆ।
ਹਾਂਜੀ। ਫੇਰ ਨੀ ਪਤਾ ਲੱਗਦਾ, ਫਿਰ ਹੁਣ ਫਿਰ ਮਿੰਟ'ਚ ਟਾਈਮ ਲੱਗ ਜਾਂਦਾ, ਫਿਰ ਤਾਂ ਆਪਾ ਨੂੰ ਇਹ ਹੁੰਦਾ ਵੀ ਬੜੀ ਜਲਦੀ ਟਾਇਮ ਲੰਗ ਗਿਆ।
ਹਾਂਜੀ, ਬਿਲਕੁਲ।
ਕਈ ਹੁੰਦੇ ਸੀਗੇ ਐਂਵੇ ਦੇ ਪਰਸਨ, ਜਿਨਾਂ ਨਾਲ ਬਿਲਕੁਲ ਵੀ ਨੀ ਪਤਾ ਲੱਗਿਆ ਮੈਨੂੰ ਤਾਂ। ਪਰ ਕਈਆਂ'ਚ ਐਂ ਹੁੰਦਾ ਸੀ, ਮੈਂ ਟਾਈਮ ਈ ਦੇਖਦੀ ਰਹਿੰਦੀ ਸੀ, ਵੀ ਹਾਏ ਹੋਏ ਉਨੀ ਮਿੰਟ, ਹੋਏ ਉਨੀ ਮਿੰਟ।
ਸਹੀ ਗੱਲ ਐ, ਔਖਾ ਹੋ ਜਾਂਦਾ ਫੇਰ, ਨਾ ਤਾਂ ਦੇਖੋ ਬੰਦਾ ਫੇਰ ਫੋਨ ਈ ਕੱਟਣਯੋਗ
ਕੱਟ ਸਕਦਾ ਹੁਣ, ਚਲੋ ਆਪਣੀ ਦਸ-ਪੰਦਰਾਂ, ਦਸ-ਬਾਰਾਂ ਮਿੰਟ ਤੱਕ ਤਾ ਵਧੀਆ ਗੱਲ ਹੁੰਦੀ ਐ। ਉਸ ਤੋਂ ਬਾਅਦ ਜਿਹੜਾ ਉਹ ਹੁੰਦਾ ਏ, ਫੇਰ ਤਾਂ ਕੋਈ ਗੱਲ ਜਿਹੀ ਨਹੀ ਔਡਦੀ, ਫੇਰ ਜਿਹੜਾ ਮਤਲਬ ਕਿ ਲਗਾਲੋ, ਦਸ ਮਤਲਬ ਕਿ ਨਹੀਂ ਸੱਤ ਤੋਂ ਬਾਅਦ ਵਾਲਾ ਟਾਈਮ, ਹਣਾ ਫਿਰ ਗਿਆਰਾਂ ਵਜੇ, ਮਤਲਬ ਕਿ ਜਿਹੜਾ ਸੱਤ, ਮਤਲਬ ਕਿ ਸੱਤ ਮਿੰਟ ਅਪਣੀ ਵਧੀਆ ਗੱਲ ਹੋਗੀ। ਫੇਰ ਉਸ ਤੋਂ ਬਾਦ ਬਾਰਾਂ ਤੇਰਾਂ ਮਿੰਟ ਆਪਾਂ ਸੋਚ-ਸੋਚ ਕੇ ਬੋਲਾਂਗੇ ਵੀ ਹਾਂ ਫੇਰ ਜਦੋਂ ਮਤਲਬ ਕਿ ਲਵੇ ਲੱਗਣ ਵਾਲਾ ਹੋਊਗਾ ਟੈਮ ਲਗਾ ਲੋ ਸਤਾਰਾਂ ਅਠਾਰਾਂ ਮਿੰਟ ਹੋ ਗਏ ਫੇਰ ਉਦੋਂ ਫੇਰ ਉਦੋਂ ਗੱਲਾਂ ਯਾਦ ਆਈ ਜਾਨਗੀਆਂ ਵੀ ਹਾਂ ਏ ਗੱਲ ਰੈ ਗਈ ਏ ਗੱਲ ਫੇਰ ਉਦੋਂ ਵਧੀਆ ਗੱਲਾਂ ਹੁੰਦੀਆਂ ਨੇ, ਹਾਂਜੀ-ਹਾਂਜੀ ਪਰ ਕਈਆਂ ਨਾਲ ਤੇ ਐ ਹੁੰਦਾ ਵੀ ਹਏ ਜਲਦੀ-ਜਲਦੀ ਘਟੋ ਕਈਆਂ ਨਾਲ ਤਾਂ ਦਸ ਮਿੰਟ ਮਸੀ ਲੰਘਦੇ ਨੇ, ਕਈ ਤਾਂ ਕਈ ਤਾਂ ਸੱਤ ਮਿੰਟ ਦੀ ਕਰਦੇ ਸੀਗੇ।
ਕੁੱਛ ਏ ਵੀ ਹੁੰਦਾ ਨਾ ਵੀ ਹਨਾ ਜਦੋਂ ਆਪਾਂ ਕਿਸੇ ਅਨਜਾਨ ਬੰਦੇ ਨੂੰ ਕਰਦੇ ਆਂ ਉਦੇ ਨਾਲ ਫ਼ਰਕ ਪੈ ਜਾਂਦਾ ਥੋੜ੍ਹਾ ਜੇ ਜਾਨ ਪਛਾਣ ਵਾਲੇ ਨੂੰ ਆਪਾਂ ਕਰਦੇ ਆਂ, ਫੇਰ ਉਦੇ ਨਾਲ ਵਧੀਆ ਬੋਂਡਿੰਗ ਬਨੀ ਹੁੰਦੀ ਆ।
ਪਰ ਮੇਰਾ ਕੈਨਾ ਉਲਟਾ ਵੀ ਜੇ ਕੋਈ ਅਨਨੋਨ ਪਰਸਨ ਆਊਗਾ ਆਪਾਂ ਉਦੇ ਨਾਲ ਮੈਨੂੰ ਲੱਗਦਾ ਵੀ ਵਧੀਆ ਗੱਲ ਕਰ ਲਾਂਗੇ ਕਿਉਂਕਿ ਜੇ ਆਪਾਂ ਜਾਨਦੇ ਹੋਈਏ, ਹਨਾ ਫੇਰ ਕਈ ਵਾਰ ਤੇ ਦੇਖੋ ਹਸੀ ਵੀ ਨਿਕਲ ਜਾਂਦੀਏ ਹੁਨ, ਮਤਲਬ ਕੀ ਲਗਾ ਲੋ ਮੇਰੀ ਬੂਆ ਦੀ ਕੁੜੀ ਸੀਗੀ ਮੈਂ ਉਦੇ ਨਾਲ ਕੀਤੀ ਤ ਮੇਰੀ ਬੜੀ ਹਸੀ ਨਿਕਲਦੀ ਸੀਗੀ ਉਦੇ ਨਾਲ ਉਦੀ ਵੀ ਬੋਤ ਨਿਕਲਦੀ ਸੀਗੀ। ਤਾਂ ਕਰਕੇ ਫੇਰ ਹੁਨ ਅਸੀਂ ਆਪਸ 'ਚ ਘੱਟੇ ਕਰਦੇ ਹਾਂ ਹੁਨ ਵੀ ਉ ਮੈਨੂੰ ਮੈਸੇਜ ਕਰ ਰਈ ਸੀ ਵੀ ਕਰ ਮੈਂ ਕ ਮੈਂ ਸੋਚਿਆ ਵੀ ਮੈਂ ਥੋੜਾ ਪੈਲਾਂ ਐ ਨਬੇੜਦਾ।
ਨਾਲੇ ਇੱਕ ਚੀਜ਼ ਹੋਰ ਵੀ ਏ ਨਾ ਦੇਖੋ ਜੇ ਆਪਾਂ ਜਾਨ ਪਛਾਨ ਵਾਲੇ ਬੰਦੇ ਨਾਲ ਕਰਦੇ ਆਂ, ਦੇਖੋ ਆਪਾਂ ਨੂੰ ਸਾਰੀਆਂ ਗੱਲਾਂ ਪਤਾ ਹੁੰਦੀਆਂ। ਨੇ ਹੁਨ ਜੇ ਆਪਾਂ ਅਨਜਾਨ ਬੰਦੇ ਨਾਲ ਗੱਲ ਕਰ ਰਏ ਹਨਾ ਤੇ ਹੁਣ ਆਪਾਂ ਨੂੰ ਨੀ ਪ ਤਾ ਵੀ ਉਦਾ ਕੀ ਚੱਲ ਰਿਆ ਉਦਾ ਕੀ ਨਹੀਂ ਹਨਾ ਕੀ ਕੁਛ ਉ ਕਰ ਰਿਆ ਦੋ ਗੱਲਾਂ ਹੋ ਜਾਂਦੀਆਂ ਨੇ ਉਦੇ ਨਾਲ। ਜੇੜਾ ਬੰਦਾ ਆਪਣੇ ਮਤਲਬ ਜਾਣ ਪਛਾਣ ਦਾ ਉਦੇ ਨਾਲ ਜੇੜੀਆਂ ਗੱਲਾਂ ਆਪਾਂ ਨੂੰ ਪੈਲਾਂ ਈ ਪਤਾ ਨੇ ਉ ਆਪਾਂ ਕੀ ਕਰਾਂਗੇ ਫੇਰ ਦੁਬਾਰਾ ਤੋਂ ਹਨਾ। ਏ ਚੀਜ਼ ਵੀ ਹੋ ਜਾਂਦੀ ਏ, ਏ ਚੀਜ਼ ਦਾ ਬੋਤ ਜਾਦਾ ਫ਼ਰਕ ਪੈਂਦਾ।
ਫੇਰ ਪਰ ਨਾ ਜੇੜੇ ਉੱਥੇ ਪਰਸਨ ਹੁੰਦੇ ਸੀ ਉ ਬੜੇ ਵਧੀਆ ਹੁੰਦੇ ਸੀ ਉ ਗੱਲਾਂ ਵੀ ਬੋਤ ਕਰਦੇ ਸੀਗੇ ਕਦੇ-ਕਦੇ ਤਾਂ ਕਦੇ-ਕਦੇ ਦੇਖੋ ਦੁਬਾਰਾ ਉਹੀ ਐਡ ਹੋ ਜਾਂਦੇ ਸੀਗੇ। ਫੇਰ ਉਨਾਂ ਨਾਲ ਚਲੋ ਗੱਲ ਕਰਨ ਚ ਹਾਂਜੀ ਹਾਂਜੀ ਹਾਂਜੀ, ਫੇਰ ਉਨਾਂ ਨਾਲ ਗੱਲ ਕਰਨ ਚ ਚਲੋ ਵਧੀਆ ਵੀ ਲੱਗਦਾ ਆਪਾਂ ਨੂੰ।
ਨਵੇਂ ਦੇਖੋ ਜੇੜੇ ਨਵੇਂ ਬੰਦੇ ਆ ਰਏ ਨੇ ਹਨਾ ਉਨਾਂ ਨੂੰ ਚਲੋ ਥੋੜਾ ਗੱਲਬਾਤ ਕਰਨ ਦਾ ਹਜੇ ਤਰੀਕਾ ਘੱਟ ਆ ਹਨਾ। ਜਿਵੇਂ ਜਿ ਜਿਨ੍ਹਾਂ ਨੇ ਪੈਲਾਂ ਕੰਮ ਕੀਤਾ ਆ, ਉਨਾਂ ਨੂੰ ਤਾਂ ਦੇਖੋ ਹੁਨ ਪਤਾ ਲੱਗ ਗਿਆ ਵੀ ਕਿਵੇਂ ਕੰਮ ਕਰਨਾ ਕਿਵੇਂ ਗੱਲਾਂ ਕਰਨੀਆਂ ਨੇ ਤੋ ਉਸ ਅਕੋਰਡਿੰਗ ਹਨਾ ਗੱਲਬਾਤ ਵਧੀਆ ਹੋਈ ਜਾਂਦੀ ਆ।
ਹਾਂਜੀ-ਹਾਂਜੀ।
ਏ ਚੀਜ਼ ਆ।
ਕੁੱਝ ਮਤਲਬ ਕਿ ਏ ਲਗਾਲੋ ਵੇ ਵੀ ਹੁੰਦਾ ਬੋਲਨ ਦਾ ਕਈ ਤਾਂ ਬੜੇ ਰੂਡਲੀ ਬੋਲਦੇ ਸੀਗੇ, ਤੁਸੀਂ ਤੁਹਾਡੇ ਪਿੱਛੇ ਸ਼ੋਰ ਆ ਰੇਆ ਏ ਹੋ ਹੋ ਰੇਆ ਉ ਹੋ ਰੇਆ ਉ ਕਈ ਤਾਂ ਈ ਕਰੀ ਜਾਂਦੇ ਸੀਗੇ।
ਕਈਆਂ ਦੇ ਇੱਕ ਪਤਾ ਕੀ ਹੁੰਦਾ ਕਈਆਂ ਦੀ ਟੋਨ ਵੀ ਏਦਾਂ ਦੀ ਹੁੰਦੀ ਏ ਨਾ ਆਵਾਜ਼ ਜੇ ਹੁਨ ਨੋ ਰਮਲ ਵੀ ਬੋਲਣਗੇ ਨਾ ਐਵੇਂ ਲੱਗਦਾ ਵੀ ਪਤਾ ਨੀ ਕਿੰਨੇ ਕੁ ਗੁੱਸੇ ਚ ਬੋਲਦਾ, ਹਾਂਜੀ ਹਾਂਜੀ।
ਜੇ ਏ ਵੀ ਹੁੰਦਾ ਆ, ਪਰ ਹਨਾ ਲਗਾ ਲੋ ਉਸ ਮਤਲਬ ਕਿ ਉਸ ਪਲੇੈਟਫੋਮ ਤੇ ਏਨਾ ਕੁ ਵੀ ਮਤਲਬ ਕਿ ਸ਼ੋਰ ਮੀਟਰ ਪੈਲਾਂ ਸ਼ੋਰ ਚੱਕਦਾ ਸੀਗਾ ਵੀ ਕਿੰਨਾ ਆ ਰੇਆ ਨੋਇਸ ਕਿੰਨੀ ਆ ਰਆ ਕਿੰਨੀ ਨਈ ਪੱਖਾ ਵੀ ਬੰਦ ਕਰਕੇ ਬੈਠਨਾ ਪੈਂਦਾ ਸੀਗਾ। ਹੁਨ ਇਸ ਚ ਤਾਂ ਆਪਾਂ ਫੋਨ ਵਗੈਰਾ ਹਿਲਾ ਵੀ ਸਕਦੇ ਆਂ ਹਨਾ।
ਹਾਂਜੀ-ਹਾਂਜੀ।
ਉਦੇ ਤਾਂ ਕੰਨ ਨਾਲ ਚਿਪਕੇ ਕੀ ਰੱਖਣਾ ਹੈਡਫੋਨ ੳਦੇ ਚ ਨੀ ਅਲਾਊਡ ਸੀਗੇ।
ਓਕੇ, ਹੁਣ ਦੇਖੋ ਅ ਮਤਲਬ ਹਰੇਕ ਜਗ੍ਹਾ ਤੇ ਇੱਕ ਦੋ ਪਰਸਨ ਐਵੇਂ ਹੁੰਦੇ ਦਾ ਹੁੰਦਾ ਆ ਮਤਲਬ ਕਿ ਜਿਹਦੀ ਟੋਨ ਏਦਾਂ ਦੀ ਹੁੰਦੀ ਆ ਜਿਵੇਂ ਹੁਣ ਦੇਖੋ ਮੈਂ ਸਕੂਲ ਚ ਵੀ ਸੀਗੀ ਮੇਰੇ ਨਾਲ ਇੱਕ ਦੋ ਕੁੜੀਆਂ ਐਵੇਂ ਦੀਆਂ ਸੀਗੀਆਂ ਮਤਲਬ ਬੋਲਦੀਆਂ ਉਹ ਸਿੰਪਲ ਵੇ ਨਾਲ ਸੀਗੀਆਂ। ਪਰ ਉਹਨਾਂ ਦੇ ਬੋਲਣ ਦੇ ਤਰੀਕੇ ਤੋਂ ਐਵੇਂ ਲੱਗਦਾ ਸੀ ਪਤਾ ਨੀ ਕਿੰਨੀਆਂ ਕੁ ਔਖੀਆਂ ਹੋ ਕੇ ਬੋਲ ਰੀਆ ਨੇ। ਪਤਾ ਨੀ ਕਿੰਨਾ ਕੁ ਗੁੱਸਾ ਇਹਨਾਂ ਚ, ਤੇ ਹੁਣ ਮੈਂ ਜਿੱਥੇ ਕੰਮ ਵੀ ਕਰ ਰੀ ਆ ਹਨਾ ਉੱਥੇ ਵੀ ਇਹੀ ਲੱਗਦਾ ਮੈਨਾ ਇੱਕ ਹੈਗੇ ਨੇ ਉਹਨਾਂ ਦੇ ਵੀ ਟੋਨ ਸੇਮ ਬੋਲਣ ਦੀ ਐਵੇਂ ਮਤਲਬ ਐਵੇਂ ਲੱਗਦਾ ਵੀ ਹੱਟ ਐ ਉਹ ਗੁੱਸੇ ਚ ਰਹਿੰਦੇ ਨੇ।
ਅੱਛਾ-ਅੱਛਾ, ਕਈ ਹੁੰਦ ਐ ਆ ਹੁਣ ਕਈਆਂ ਦੀ ਲਗਾ ਲਓ ਆਪਾਂ ਕਹਿ ਨੀ ਦਿੰਨੇ ਆ ਵੀ ਹਾਏ ਤਾਂ ਕਿੰਨੀ ਰੂਡਲੀ ਬੋਲ ਕਈ ਬੜੇ ਮਤਲਬ ਕਿ ਉਹਨਾਂ ਦੀ ਨਾ ਮਤਲਬ ਕਿ ਜਿਹੜੀ ਵੋਇਸ ਹੁੰਦੀ ਆ ਮਤਲਬ ਕਿ ਆਵਾਜ਼ ਥੋੜ੍ਹੀ ਉੱਚੀ ਹੁੰਦੀ ਐ ਜ਼ਿਆਦਾ ਆਪਾਂ ਨੂੰ ਲੱਗਾ ਰਿਹਾ ਵੀ ਕਿੰਨਾ ਚੀਖ ਕੇ ਬੋਲ ਰਿਹਾ ਆ।
ਬਿਲਕੁਲ ਬਿਲਕੁਲ, ਤੇ ਮਤਲਬ ਮੈਨੂੰ ਐਵੇਂ ਕਹਿਣਗੇ ਹਨਾ ਵੀ ਜਿਵੇਂ ਮੇਰੀ ਸ਼ੁਰੂ ਤੋਂ ਆਦਤ ਆ ਵੀ ਮੈਂ ਹੌਲੀ ਬੋਲਦੀ ਆ ਹੁਣ ਚਲੋ ਮੈਂ ਥੋੜ੍ਹਾ ਜਿਹਾ ਜਿਵੇ ਕੰਮ ਤੇ ਜਾਨੀ ਆ ਨਾ ਉੱਥੇ ਲੋਕਾਂ ਨਾਲ ਬੋਲਣਾ ਪੈਂਦਾ ਆ ਤਾਂ ਕਰਕੇ ਥੋੜ੍ਹੀ ਮਤਲਬ ਆਵਾਜ਼ ਚ ਫ਼ਰਕ ਪੈ ਗਿਆ ਨਹੀ ਮੈਨੂੰ ਇੱਕੇ ਗੱਲ ਕਹਿਣੀ ਥੋੜਾ ਆਵਾਜ਼ ਦਮ ਰੱਖ ਥੋੜ੍ਹਾ ਉੱਚੀ ਬੋਲ ਵਾਸਤੇ ਦਮ ਰੱਖ ਮਤਲਬ ਸਰ ਵੀ ਸਾਡੇ ਉੱਥੇ ਚੀਜ਼ ਕਹਿੰਦੇ ਸੀ, ਵੀ ਸਭ ਤੋਂ ਪਹਿਲਾਂ ਆਪਣੇ ਆਵਾਜ਼ ਚ ਦਮ ਲੈ ਕੇ ਕਿਹਾ ਵੀ ਥੋੜਾ ਬੋਲਣ ਦਾ ਤਰੀਕਾ ਹਨਾ ਵੀ ਉੱਚੀ ਬੋਲ ਵੀ। ਮਤਲਬ ਚਾਰ ਬੰਦਿਆਂ ਚ ਜੇ ਬੰਦਾ ਖੜਿਆ ਨਾ ਤਾਂ ਅਲੱਗ ਪਤਾ ਲੱਗੇ ਵੀ ਹਾਂ ਇੱਥੇ ਕੋਈ ਖੜਿਆ।
ਹਾਂਜੀ-ਹਾਂਜੀ ਦੇਖੋ ਪਹਿਲਾਂ ਤਾਂ ਮੈਂ ਵੀ ਬਹੁਤ ਘੱਟ ਬੋਲਦੀ ਹੁੰਦੀ ਸੀ ਮਤਲਬ ਪਹਿਲਾਂ ਜਮਾ ਈ ਥੋੜ੍ਹਾ ਬੋਲਦੀ ਹੁੰਦੀ ਸੀਗੀ ਪਰ ਹੁਣ ਮੈਂ ਇੰਨਾ ਜ਼ਿਆਦਾ ਬੋਲਦੀ ਆ, ਮੇਰੇ ਘਰ ਤੇ ਮੈਨੂੰ ਕਹਿੰਦੇ ਵੀ ਤੂੰ ਕਿੰਨਾ ਬੋਲਦੀ ਆ ਤਾਂ ਕਰਕੇ ਹਨਾ ਵੀ। ਹੋ ਜਾਂਦਾ ਉਹਦਾ ਫ਼ਰਕ ਪੈ ਜਾਂਦਾ ਐ।
ਬਿਲਕੁਲ-ਬਿਲਕੁਲ ਦੇਖੋ, ਮਤਲਬ। ਬੋਲਣ ਦਾ ਤਰੀਕਾ ਆਪਣਾ ਹੋਣਾ ਚਾਹੀਦਾ ਮੈਂ ਕਹਿ ਰੀ ਆ ਐਵੇਂ ਵੀ ਅਗਲੇ ਸਾਹਮਣੇ ਵਾਲਾ ਵੀ। ਇੰਨੀ ਜ਼ਰੂਰਤ ਨਾ ਪਵੇ ਕਿ ਹਨਾ। ਉਹਨੂੰ ਲੱਗੇ ਵੀ ਹਾਂ ਐਟੀਟਿਊਡ ਹੈਗਾ ਜਾਂ ਮਤਲਬ ਸੁਭਾਅ। ਏਦਾਂ ਦਾ ਹੈਗਾ, ਕਿਉਂਕਿ ਜਿੰਨਾ ਆਪਾਂ ਪਿਆਰ ਨਾਲ ਬੋਲਦੇ ਆ ਨਾ। ਕਿਸੇ ਨੂੰ ਹਨਾ ਜਿੰਨਾ ਆਪਾਂ ਸਲੋਅ ਬੋਲਦੇ ਆ, ਉਨਾ ਅਗਲੇ ਨੂੰ ਐਂ ਲੱਗਦਾ ਵੀ ਇਹ ਚ ਕੋਈ ਦਮ ਨੀ ਹੈਗਾ ਇਹ ਕੁਛ ਨੀ ਕਰ ਸਕਦਾ, ਮਤਲਬ ਏਦਾਂ ਅਗਲੇ ਨੂੰ ਲੱਗਦਾ।
ਹਾਂਜੀ-ਹਾਂਜੀ ਦੇਖੋ, ਕਈ ਵਾਰ ਹੁੰਦਾ ਆ ਮੈਮ ਐਵੇਂ ਹਨਾ।
ਹਾਂਜੀ, ਸਭ ਤੋਂ ਪਹਿਲਾਂ ਇਹੀ ਚੀਜ਼ ਜ਼ਰੂਰੀ ਐ ਵੀ ਮਤਲਬ ਆਪਣਾ ਬੋਲਣ ਦਾ ਤਰੀਕਾ। ਹਨਾ ਜੋ ਉਹ ਮਤਲਬ ਬੰਦੇ ਨੂੰ ਸਹੀ ਤਰੀਕੇ ਨਾਲ ਆਣਾ ਚਾਹੀਦਾ ਤੇ ਇੱਕ ਚੀਜ਼ ਹੋਰ ਦੇਖੋ। ਅੱਜ-ਕੱਲ੍ਹ ਨਾ ਮਤਲਬ ਇੱਕ ਕੋਰਸ ਆਇਆ ਕਮਿਊਨੀਕੇਸ਼ਨ ਸਕੀਲ ਮਤਲਬ ਲੋਕ ਸਪੈਸ਼ਲੀ ਸਕੀਲ ਖਣ ਜਾਂਦੇ ਨੇ, ਕਮਿਊਨੀਕੇਸ਼ਨ ਸਕਿਨ ਬੋਲਦਾ। ਹਨਾ ਕਲਾਸਿਸ ਲਗਾਉਂਦੇ ਨੇ ਲੈ ਬੋਲਣ ਦੀਆਂ ਗੱਲਾਂ ਕਰਨ ਦੀਆਂ ਵੀ ਕਿਵੇਂ ਆਪਾਂ ਨੇ ਦੂਜਿਆਂ ਸਾਹਮਣੇ ਬੋਲਣਾ।
ਬੋਲਣਾ ਹਾਂਜੀ-ਹਾਂਜੀ ਹੁਣ ਕਈਆਂ ਨੂੰ ਤਾਂ ਦੇਖ ਲਓ ਬੜੇ ਮਤਲਬ।
ਹੈਲੋ।
ਪਹਿਲਾਂ ਤਾਂ ਬੜੇ ਅੱਛੇ ਪਿਆਰ ਤਰੀਕੇ ਮਤਲਬ ਕਿ ਪਿਆਰੇ ਤਰੀਕੇ ਨਾਲ ਬੋਲਣਗੇ ਹਨਾ। ਪਰ ਬਾਅਦ ਚ ਉਹਨਾਂ ਨੂੰ ਰੂੜਲੀ ਬੋਲਣਗੇ ਇਹ ਵੀ ਮੇਨ। ਪ੍ਰੋਬਲਮ ਆ ਹਨਾ ਹਾਂਜੀ-ਹਾਂਜੀ। ਹਾਂਜੀ ਇਹ ਵੀ ਬੜਾ ਉਹ ਕਰਦੇ ਨੇ ਲੋਕ ਹਨਾ ਪਹਿਲਾਂ ਤਾਂ ਉਹਨਾਂ ਦੇ ਮੂੰਹ ਤੇ ਬੜਾ ਪਿਆਰ ਨਾਲ ਬੋਲਣਗੇ ਮਿੱਠੇ ਹੋਣਗੇ ਫੇਰ ਬਾਅਦ ਚੋਂ ਜਦੋਂ ਚਲੇ ਜਾਂਦੇ ਨੇ। ਲਗਾ ਲੋ ਆਪਣੇ ਜਿਸ ਸਿਧਾਰਿਆ ਗਯਾ ਆਪਾਂ ਓਨਾਂ ਨੂੰ ਨਈਂ ਪਸੰਦ ਕਰਦੇ ਪਰ ਹੁਣ, ਆਪਾਂ ਥੋੜ੍ਹੀ-ਥੋੜ੍ਹੀ ਓਨਾਂ ਨੂੰ ਮੂੰਹ ਥੋੜੀ ਨਾ ਖਾਗੇ, ਆਪਾਂ ਵਧੀਆ ਨਮਸਤੇ ਵਗੈਰਾ ਵਧੀਆ ਵ ਨਾਲ ਬੋਲਾਂਗੇ ਓਨਾਂ ਨੂੰ, ਹੈਂਨਾ।
ਬਿਲਕੁਲ-ਬਿਲਕੁਲ, ਐ ਤੇ ਗੱਲ ਸਈ ਐ।
ਹਾਂਜੀ, ਤੇ ਫੇਰ ਬਾਦ ਚ ਫੇਰ ਆਪਾਂ ਜਿੰਨਾ ਮਰਜ਼ੀ ਓ ਕਰੀਏ ਪਰ ਆਪਾਂ ਓਨਾਂ ਮੂੰਹ ਤੇ ਥੋੜ੍ਹੀ ਨਾ ਕਹਾਂਗੇ।
ਹਾਂਜੀ, ਨਈਂ ਚਲੋ ਘਰੇ ਤਾਂ ਆਪਾਂ ਨੂੰ ਓਦਾਂ ਹੀ ਬੋਲਣਾ ਚਾਹੀਦਾ, ਪਰ ਜਿਵੇਂ ਹੁਣ ਬੰਦਾ ਬਾਹਰ ਜਾ ਰਿਹਾ ਤੇ ਤੁਆਨੂੰ ਵੀ ਪਤਾ ਅੱਜ-ਕੱਲ ਦਾ ਜਮਾਨਾ ਕਿਵੇਂ ਚੱਲ ਰੇਆ ਰੋਜ਼ ਆਪਾਂ ਨਵੀਆਂ-ਨਵੀਆਂ ਖਬਰਾਂ ਸੁਣਣੇ ਆ ਵੀ ਕੀ ਕੁੱਛ ਹੋ ਰੇਆ, ਦੁਨੀਆਂ ਦੇ ਵਿੱਚ। ਤਾਂ ਓਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਐਂ ਲੱਗਦਾ ਵੀ ਸਭ ਤੋਂ ਪੈਲਾਂ ਜਦੋਂ ਬੰਦਾ ਬਾਹਰ ਨਿਕਲੇ ਨੂੰ ਤੁਆਨੂੰ ਬੋਲਣਾ ਆਣਾ ਚਾਈਦਾ, ਹੋਰ ਚੀਜ਼ਾਂ ਸਾਰੀਆਂ, ਜੇ ਬੰਦਾ ਕੋਈ ਸਿੰਪਲ ਜਾਂ ਬੋਲਣ ਵਾਲਾ ਹੋਵੇ ਨਾ ਓਨੂੰ ਤਾਂ ਅਗਲਾ ਐਸੀਂ ਗੱਲਾਂ ਚ ਦਬਾ ਦਿੰਦਾ। ਏ ਚੀਜ ਹੋ ਜਾਂਦੀ ਐ ਸੋ ਪੈਲਾਂ ਆਪਣਾ ਮਤਲਬ ਬੋਲਣ ਦਾ ਕੋਂਨਫੀਡੈਂਸ ਹੋਣਾ ਚਾਈਦਾ ਬੰਦੇ ਚ।
ਹਾਂਜੀ-ਹਾਂਜੀ, ਕਨਫੀਡੈਂਸ ਦੇਖੋ ਬੋਤ ਜ਼ਰੂਰੀ ਐ ਅੱਜ ਦੇ ਜ਼ਮਾਨੇ ਚ ਤਾਂ। ਲਗਾ ਲਓ ਜੀ ਆਪਾ ਕਿਤੇ ਜੋਬ ਲੈ ਜੋਬ ਲੈਣ ਲਈ ਵੀ ਅਪਲਾਈ ਕਰਨਾ ਏ, ਆਪਾਂ ਇੰਟਰਵਿਊ ਦੇਣ ਜਾਂਨੇ ਆਂ, ਹੈਨਾ। ਓਥੇ ਫਸਟ ਆਫ ਆਲ ਆਪਣੀ ਡਰੈਸਿੰਗ ਸੈਂਸ ਦੇਖਣੀ ਆ, ਤੇ ਆਪਣਾ ਮਤਲਬ ਕਿ ਬੋਲਣ ਦਾ ਵੇ ਦੇਖ ਦੇਖਣਾ ਵੀ ਓ ਕਿਵੇਂ ਬੋਲ ਰੇਯਾ ਆ ਬੋਲ ਮਤਲਬ ਕਿ ਓਦੀ ਆਵਾਜ਼ ਵੀ ਨਿਕਲ ਵੀ ਰਹੀ ਆ ਕਿਉ ਮਤਲਬ ਕਿ ਜਮੀ ਸਲੋ ਬੋਲ ਰਿਹਾ ਆ ਵੀ ਜਾਦਾ ਉੱਚੀ ਤਾਂ ਨਈ ਬੋਲ ਰੇਯਾ ਹੈਗਾ। ਆਪ ਥੋੜਾ ਪਿਆ ਪੋਲਾਈਟਲੀ ਬੋਲ ਰਿਹਾ ਕ ਕਸਟਮਰਾਂ ਨਾਲ, ਕਿ ਨਹੀਂ।
ਮੈਂ ਥੋਨੂੰ ਏ ਚੀਜ ਦੱਸਦੀ ਆਂ ਜੇ ਆਪਾਂ ਕੋਈ ਜੋਬ ਲਈ ਜਾ ਰੇਹਾਂ ਤਾਂ ਅਗਲੇ ਨੇ ਆਪਾਂ ਨੇ ਕੀ ਸਟੱਡੀ ਕੀਤੀ ਐ, ਏ ਚੀਜ ਨਈਂ ਦੇਖਣੀ ਹੈਗੀ। ਸਭ ਤੋਂ ਪੈਲਾਂ ਓਨੇ ਆਪਣਾ ਕੋਂਨਫੀਡੈਂਸ ਅਪਣੇ ਬੋਲਣ ਦਾ ਤਰੀਕਾ, ਏ ਦੋ ਚੀਜਾਂ ਨੋਟ ਕਰਨੀ ਆ।
ਹਾਂਜੀ-ਹਾਂਜੀ, ਓਨਾਂ ਨੇ ਏਹੀ ਚੀਜ ਓਨਾਂ ਨੇ ਤਾਂ ਦੇਖੋ ਜੀ ਅਪਣਾ ਪੇਪਰ ਕਲੀਅਰ ਐ, ਲਗਾ ਲੋ, ਹਾਂਜੀ।
ਹਾਂਜੀ।
ਜੇ ਅਪਣਾ ਪੇਪਰ ਕਲੀਅਰ ਆ ਚਲੋ, ਜਦੋ ਇੰਟਰਵਿਊ ਹੁੰਦਾ ਯਾ ਓਨਾਂਨੇ ਮੇਨ ਚੀਜ਼ਾਂ ਹੀ ਦੇਖਣੀ ਹੁੰਦੀ ਆ, ਬੰਦੇ ਦਾ ਡਰੈਸਿੰਗ ਸੈਂਸ ਦੇਖਣਾ ਹੁੰਦਾ, ਤੇ ਊਂ ਦੇਖਣਾ ਹੁੰਦਾ ਆ। ਬਸ, ਬੋਲਣ ਦਾ ਵੇਯ ਜਾਦਾ ਜਰੂਰੀ ਹੁੰਦਾ ਵੀ ਆਪਾਂ ਵਧੀਆ ਬੋਲੀਏ।
ਹਾਂਜੀ, ਤੇ ਨਾਲ ਇੱਕ ਚੀਜ਼ ਹੋਰ ਵੀ ਵੀ ਐਨਾ ਬੋਲਣ ਵਾਲਾ ਬੰਦਾ ਜ਼ਿੰਦਗੀ ਚ ਬੋਤ ਚੀਜ਼ਾਂ ਹਾਸਿਲ ਕਰ ਲੈਂਦਾ ਅਪਣੇ।
ਹਾਂਜੀ-ਹਾਂਜੀ, ਹਾਂ ਪਰ ਅਪ ਲਗਾ ਲਓ ਆਪਾਂ ਨੂੰ ਕਿਸੇ ਨੂੰ ਮਤਲਬ ਕਿ ਜਾਦਾ ਆਪਾਂ ਨੂੰ ਜਾਦਾ ਆਪਾਂ ਨੂੰ ਓਨਾਂ ਕੋਈ ਚੰਗਾ-ਬੁਰਾ ਕੈ ਰੇਯਾ ਤਾਂ ਆਪਾਂ ਨੂੰ ਵੀ ਨਈਂ ਕਿਸੇ ਨੂੰ ਬੋਲਣਾ ਚਾਈਦਾ ਐਵੇਂ। ਜਦ ਆਪਾਂ ਨੂੰ ਚ ਕੋਈ ਚੰਗਾ ਮਾੜਾ ਕੈ ਹੀ ਨਈਂ ਰੇਯਾ, ਆਪਾਂ ਓਨਾਂ ਨੂੰ ਕਿਉਂ ਕਹੀ ਜਾਂਦੇ ਹਾਂ ਬਾਰ-ਬਾਰ।
ਬਿਲਕੁਲ-ਬਿਲਕੁਲ, ਨਈਂ ਮਤਲਬ ਓਵਰ ਕੋਨਫੀਡੈਂਟ ਵੀ ਨਾ ਹੋਵੇ ਆਪਾਂ ਆਪਣੇ ਉਸ ਕਰਕੇ ਕਿਸੇ ਨੂੰ ਨੀਵਾਂ ਦਿਖਾਈਏ ਹੈਂਨਾ, ਜੇ ਕਿਸੇ ਨੂੰ ਨੀਵਾਂ ਸਮਝੀਏ ਓ ਚੀਜ ਵੀ ਗਲਤ ਐ ਹੁਣ ਕਈ ਲੋਕ ਅਪਣੀ ਬੋਲਬਾਣੀ ਨਾਲ ਚੀਜ ਦਿਖਾਂਦੇ ਨੇ ਵੀ, ਹਾਂਜੀ ਸਾਡੇ ਤੋਂ ਉੱਪਰ ਤਾਂ ਕੋਈ ਹੈ ਈ ਨੀਂ, ਓ ਚੀਜ ਵੀ ਗਲਤੈ।
ਹਾਂਜੀ-ਹਾਂਜੀ, ਸਈ ਗੱਲ ਯਾ।
ਹਾਂਜੀ।
ਹਾਂਜੀ-ਹਾਂਜੀ, ਸਈ ਕੈ ਰੇਓ ਮੈਮ।
ਹਾਂਜੀ, ਤੇ ਮਤਲਬ ਹੋਣ ਹੈਨਾ ਚਲੋ, ਜੇ ਆਪਾਂ ਕੋਈ ਗੋਮੈਂਟ ਜੋਬ ਵੀ ਕਰਦੇ ਆਂ ਹੈਨਾ ਜਿਵੇਂ ਹੁਣ ਲੋਕ ਕੈਦੇ ਨੇ ਯੂਪੀਐਸ ਕੀ ਆਏ ਹਨਾ ਜਾਂ ਐਦਾਂ ਦੇ ਪੇਪਰ ਦੇਣੇ ਨੇ ਉਨਾਂ ਦੇ ਵਿੱਚ ਵੀ ਦੇਖੋ ਹਾਂ ਜੀ ਹਾਂਜੀ ਓਦੇ ਚ ਵੀ ਹੁਣ ਇੰਟਰਵਿਊ ਵਾਲੇ ਕੋਸਨ ਚੋ ਮਤਲਬ ਓ ਕੋਸ਼ਨਿੰਗ ਐਦਾਂ ਦੀ ਕਰਦੇ ਨੇ ਨਾ ਬੀ ਅਗਲੇ ਨੂੰ ਐਂ ਲੱਗਦਾ ਵੀ ਪਤਾ ਨੀ ਦਿਮਾਗ ਈ ਕਮਾਤਾ ਤਾਂ ਸਾਰੇ ਈ ਉੱਥੇ ਆਪਣਾ ਮਤਲਬ ਬੋਲਣ ਦੇ ਤਰੀਕੇ ਤੇ ਈ ਡਿਪੈਂਡ ਕਰ ਨੇ ਏ ਚੀਜ਼ਾਂ। ਕੋਂਫੀਡੈਂਟ ਦੇ ਉੱਪਰ ਸਾਰੀਆਂ ਵੀ ਬੰਦਾ ਘਬਰਾ ਤਾਂ ਨੀ ਰਿਹਾ।
ਹਾਂਜੀ-ਹਾਂਜੀ ਸਈ ਕੈ ਰੈ ਓ।
ਹਾਂਜੀ-ਹਾਂਜੀ
ਹੋਰ ਸੁਣਾਓ? ਹਾਂਜੀ-ਹਾਂਜੀ ਬਸ ਚਲੋ ਆਪਣਾ ਟਾਈਮ ਵੀ ਪੂਰਾ ਹੋ ਗਿਆ ਮੈਮ ਠੀਕ ਐ ਜੀ।
ਠੀਕ ਏ ਜੀ ਓ